ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ
ਹਾਂਜੀ ਹਾਂਜੀ ਜੀ ਠੀਕ ਆਾਂ ਜੀ ਤੁਸੀਂ ਸੁਣਾਓ ਠੀਕ ਹੋ।
ਵਧੀਆ ਬੱਚੇ ਹੋ ਪੋਲਿਊਸ਼ਨ ਤੋਂ
ਹਾਂਜੀ ਪੋਲਿਊਸ਼ਨ ਤੋਂ ਜੀ ਕੌਣ ਅੱਜ ਕੱਲ੍ਹ ਬਚ ਚੁੱਕਿਆ ਬਾਹਰ ਨਿਕਲੋ ਤੇ ਇੰਨਾ ਬੁਰਾ ਹਾਲ ਏ ਪੋਲਿਊਸ਼ਨ ਦਾ ਇੰਨੀਆਂ ਗੱਡੀਆਂ ਹਾਂ ਇੰਨੀ ਗਰਮੀ ਵੀ ਦੇਖੋ ਕਿੰਨੀ ਵਧੀ ਪਈ ਹੈ।
ਦੂਰ ਦੂਰ ਦੇ ਸ਼ਹਿਰਾਂ ਵਿੱਚ ਇਹ ਸੁਣਿਆ ਸੀਗਾ ਕਿ ਕਿੰਨਾ ਪ੍ਰਦੂਸ਼ਣ ਹੁੰਦਾ ਹੈ, ਘਰਾਂ ਵਿੱਚ ਰਹੋ। ਪਿੰਡਾਂ ਵਿੱਚ ਸਹੀ ਰਹਿੰਦਾ, ਪਰ ਹੁਣ ਪਿੰਡਾਂ ਵਿੱਚ ਤੁਸੀਂ ਦੇਖਲੋ, ਤੁਸੀਂ ਕਿੰਨਾ ਮਾਹੌਲ ਖ਼ਰਾਬ ਹੋਇਆ ਪਿਆ।
ਪਿੰਡਾਂ ਵਿੱਚ ਵੀ ਉਹ ਮਸ਼ੀਨਾਂ ਚੱਲਦੀਆਂ ਹੋਣ, ਹਾਂ ਟਰੈਕਟਰ- ਟਰੁਕ ਟਕ ਖੇਤਾਂ ਚ, ਪਹਿਲੇ ਸਾਰਾ ਕੰਮ ਹੱਥਾਂ ਨਾਲ ਹੁੰਦਾ ਸੀ ਹੁਣ ਇਹ ਮਸ਼ੀਨਾਂ
ਪਹਿਲਾਂ ਵਾਲੇ ਲੋਕ ਜੇ ਕਿਸੇ ਪਿੰਡ ਜਾਣਾ ਹੁੰਦਾ ਸੀ, ਕੰਮ ਕਰਨਾ ਹੁੰਦਾ ਸੀ ਦੂਰ ਨੇੜੇ ਜਾ ਕੇ, ਤਾਂ ਤੁਰ ਕੇ ਜਾਂਦੇ ਸੀ ਪੈਦਲ, ਹੈਨਾ। ਆ ਹੁਣ ਵਾਲੇ ਹੈਗੇ ਜਿਹੜੇ ਹੁਣ ਕਰ ਬਸ ਕਿਸੇ ਦੇ ਘਰ ਜਾਣਾ ਹੈਗਾ ਕੰਮ ਲਈ ਆਪਾਂ ਹੈਨਾ ਦੂਰ ਥੋੜ੍ਹਾ ਜਿਹਾ ਤਾਂ ਕਹਿਣਗੇ, ਇਹਦੇ ਲਈ ਸਾਡੇ ਕੋਲ ਮੋਟਰਸਾਈਕਲ ਹੋਵੇ ਤਾਂ ਅਸੀਂ ਜਾਵਾਂਗੇ, ਨਹੀਂ ਤਾਂ ਨਹੀਂ ਜਾਵਾਂਗੇ। ਹੈਨਾ, ਤਾਂ ਉਹਦਾ ਜਿਹੜਾ ਗੰਦੀ ਧੂੜ ਹੈਗੀ ਆ ਹੈਨਾ, ਪਿੰਡਾਂ ਵਿੱਚ ਕੌਣ ਸਿਆ ਸੜਕਾਂ , ਮਿੱਟੀ ਹੁੰਦੀ ਏ ਪਿੰਡਾਂ ਵਿੱਚ ਤਾਂ। ਹੈਨਾ, ਉਹ ਜਦੋਂ ਧੂੜ ਉੱਡਦੀ, ਹਾਂ। ਉਹ ਜਦੋਂ ਧੂੜ ਉੱਡਦੀ ਹੈਗੀ, ਉਹਦੇ ਵਿੱਚ ਨਾਲ ਸਾਧ ਦੇ ਨਾਲ ਦਿੱਕਤ ਆਂਦੀ
ਸਾਹ ਦੀਆਂ ਹਾਂਜੀ, ਇਹਦੇ ਨਾਲ ਸਾਹ ਦੀਆਂ ਤਾਂ ਬਹੁਤ ਦਿੱਕਤਾਂ ਹੁੰਦੀਆਂ। ਹਾਂ, ਪ੍ਰਦੂਸ਼ਣ ਨਾਲ
ਵਾਲੀਆਂ ਜ਼ਿਆਦਾ, ਹਰੇਕ ਨੂੰ ਇਹ ਹੈਗੀ ਹੈ ਦਿੱਕਤ, ਕਿਸੇ ਨਾ ਕਿਸੇ ਨੂੰ ਸਾਹ ਦੀ ਬਿਮਾਰੀ ਹੈ। ਪਿੰਡਾਂ ਵਾਲੇ ਪਹਿਲਾਂ ਬਹੁਤ ਵਧੀਆ ਰਹਿੰਦੇ ਸੀ। ਕਿਉਂਕਿ ਪਿੰਡਾਂ ਵਿੱਚ ਇਹੋ ਜਿਹਾ ਕੁਛ ਨਹੀਂ ਹੁੰਦਾ ਸੀਗਾ।
ਨਾ ਜੀ ਨਾ, ਹਾਂਜੀ।
ਪਹਿਲਾਂ ਹੱਥੀਂ ਕੰਮ ਕਰਦੇ ਸੀ ਸਾਰੇ, ਤੁਰ ਕੇ ਜਾਣਾ, ਤੁਰ ਕੇ ਆਉਣਾ, ਕੋਈ ਕੰਮ ਹੁੰਦਾ ਤਾਂ। ਹੁਣ ਉਹੋ ਜਿਹਾ ਕੁਛ ਹੈ ਹੀ ਨਹੀਂ ਹੈਗਾ ਗਾ।
ਬਸ ਹਾਂ ਸ਼ਹਿਰਾਂ ਚ ਵੀ ਤਾਂ, ਸ਼ਹਿਰਾਂ ਚ ਤਾਂ ਬਹੁਤ ਹੀ ਮਾੜਾ ਹਾਲ ਹੈ ਜੀ, ਬਹੁਤ ਹੀ ਬੁਰਾ ਹਾਲ ਹੋ ਗਿਆ। ਜਿੱਥੇ ਜਾਓ ਉੱਥੇ ਪ੍ਰਦੂਸ਼ਣ ਹੀ ਪ੍ਰਦੂਸ਼ਣ, ਇੰਨੀਆਂ ਗੱਡੀਆਂ ਤੇ ਗੱਡੀਆਂ, ਇੱਕ ਘਰ ਦੇ ਮਾ ਬਾਹਰ ਤੁਸੀਂ ਦੇਖਲੋ ਗੱਡੀ ਖੜਾ ਕਰਨ ਦੀ ਥਾਂ ਨਾ ਹੋਵੇ ਤਾਂ ਵੀ ਬਾਹਰ ਚਾਰ- ਚਾਰ ਗੱਡੀਆਂ ਖੜੀਆਂ।
ਖੜੀਆਂ ਨੇ, ਉਹ ਈ
ਹਾਂਜੀ ਇੱਕ ਗਲੀ ਚ ਇੱਕ ਘਰ ਤੇ ਬਾਹਰ ਚੱਲ ਜਾਓ ਸਹੀ, ਗਲੀ ਪੂਰੀ ਤੁਹਾਨੂੰ ਭਰੀ ਹੀ ਨਜ਼ਰ ਆਏਗੀ।
ਭਰੀ ਨਜ਼ਰ ਆਏਗੀ, ਹੂੰ ਹੂੰ ਹੂੰ। ਪਰਦੂਸ਼ ਨਾ ਹੋਰ ਮਨ ਨੂੰ ਦੇਖਲੋ। ਆਪਾਂ ਇੱਕ ਪ੍ਰਦੂਸ਼ਣ ਤਾਂ ਚਲੋ ਵੇਖਨੇ ਆਂ, ਧੂੜਨਾ ਤਾਂ ਬਣਦਾ ਹੀ ਬਣਦਾ। ਹੈਨਾ ਗੰਦੇ ਧੂਏਂ ਨਾਲ ਵੀ ਬਣਦਾ ਹੈਗਾ ਵਾ, ਹਾਂ ਬਹੁਤ ਜ਼ਿਆਦਾ ਬਣਦਾ ਹੈਗਾ। ਤੇ ਹੁਣ ਹਾਲ ਆਪਾਂ ਹਸਪਤਾਲਾਂ ਚ ਦੇਖਲੋ ਸਰਕਾਰੀ ਹਸਪਤਾਲ ਦੇ ਬਾਹਰ ਜਾ ਕੇ ਖੜਦੇ, ਉੱਥੇ ਕਿੰਨਾ ਕੂੜਾ ਕਰ ਕਟ ਹੁੰਦਾ, ਕਿੰਨਾ ਗੰਦਾ ਪਾਣੀ ਖੜਾ ਹੁੰਦਾ ਉੱਥੇ, ਮੱਛਰ ਬੈਠੀ ਜਾਂਦਾ ਉੱਥੇ ਗੰਦਾ ਹੈਨਾ, ਤੇ ਉਹਦਾ ਕੋਈ ਉਹਦਾ ਕੋਈ ਸ ਸਫਾਈ ਨਹੀਂ ਹੁੰਦੀ, ਕੁਛ ਨੀ ਹੁੰਦਾ।
ਪਲਾਟਾਂ ਚ ਹੀ ਅੱਜ ਕੱਲ੍ਹ ਸੁੱਟੀ ਜਾਂਦੇ ਕੂੜੇ।
ਸੁੱਟੀ ਜਾਂਦੇ ਆ ਹਾਂ, ਕਿੰਨਾ ਗੰਦ ਪੈਂਦਾ ਹੈਗਾ ਉਹਦੇ ਨਾਲ।
ਚੁੱਕ ਕੇ ਲੈ ਜਾਂਦੇ ਆ ਕੂੜੇ, ਪਲਾਟਾ ਚ ਹੀ ਸੁੱਟ ਦਿੰਦੇ ਆ, ਹਾਂਜੀ। ਹਾਂਜੀ- ਹਾਂਜੀ-ਹਾਂਜੀ, ਬਹੁਤ ਬੁਰਾ ਹਾਲ ਹੈ ਜੀ। ਹਾਂ, ਬਹੁਤ ਗੰਦ। ਉਹੀ ਫੇਰ ਮੱਛਰਾਂ ਦੇ ਜੋ ਦਿਨਾ ਆਂਦ
ਹਾਂ, ਉਹੀ ਤਾਂ। ਫਿਰ-ਫਿਰ ਅ ਆਪਾਂ ਡਾਕਟਰ ਕੋਲ ਜਾਂਦੇ ਹਾਂ, ਹੈਨਾ। ਚਲੋ ਇਹ ਇਹਦੇ ਲਈ ਸੀਗਾ ਵੀ ਅਹ ਸਾਧਨ ਬਣੇ ਸੀਗੇ ਐਮਰਜੈਂਸੀ ਲਈ, ਕਿਸੇ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਹੈਗੀ ਹੈ ਨਾ, ਇਹਦੇ ਲਈ ਬਣੇ ਸੀ। ਸੀਗੇ ਹਾਂ ਹੁਣ ਇਦਾਂ ਕਹਿ ਦਿੰਦੇ ਹੈਗੇ ਜ ਦੇ ਕੋਲ ਸਾਧਨ ਹੈ ਨੀ ਉਹ ਬੰਦਾ ਹੀ ਹੈ ਨਹੀਂ ਗਾ
ਹਾਂ ਹਾਂ ਹਾਂ ਬਸ ਗੱਡੀਆਂ ਤੇ ਗੱਡੀਆਂ ਲੋਕੀ ਇੱਕ ਦੂਜੇ ਨੇ ਦੇਖਿਆ ਦੇਖੀ ਲਾਈ ਜਾਂਦੇ ਹੁਣ ਤਾਂ
ਰੀਸ ਕਰ ਰਹੇ ਪਰ ਇਹ ਨੀ ਦੇਖ ਰਹੇ ਕਿ ਰੀਸ ਕਰਦੇ ਕਰਦੇ ਜੇ ਜ਼ਿੰਦਗੀ ਗਵਾਲੀ ਤਾਂ ਰੀਸ ਕਰਾਂਗੇ ਕਿਹਦੀ ਹੈ ਕਿ ਨਹੀਂ ਮਨ ਲੋ ਕੱਲ ਨੂੰ ਆਪਾਂ, ਕਿਤੇ ਜਾ ਰਹੇ ਹੈਗੇ ਹਾਂ। ਹਨਾ, ਜਾ- ਤਾਂ ਆਪਾਂ, ਖੁਸ਼ੀ ਵਜੋਂ ਰਹੇ ਹੈਗੇ ਹੈ। ਖੁਸ਼ੀ ਵਜੋਂ। ਕੋਈ ਵਿਆਹ ਤੇ, ਜਾਂ ਕੋਈ, ਕੋਈ ਹੁੰਦਾ ਪ੍ਰੋਗਰਾਮ ਹੋ। ਜਾਂ ਹਨਾ, ਉੱਥੇ ਆਪਾਂ। ਅੱਗੇ ਟ੍ਰੈਫਿਕ, ਲੱਗਿਆ ਪਿਆ, ਆਪਾਂ ਅੱਗ ਮਚਾਈ, ਜਾ ਰਹੇ ਹਾਂ। ਚਲੋ-ਚਲੋ, ਅਸੀਂ ਜਾਣਾ, ਚਲੋ ਅਸੀਂ ਜਾਣਾ। ਉਹ ਗੱਡੀ ਦੇ ਵਿੱਚ, ਗੱਡੀ ਹੀ ਵੱਜ ਗਈ। ਐਕਸੀਡੈਂਟ ਹੋ ਗਿਆ। ਮੌਤ ਹੋ ਗਈ। ਤੇ ਕੀ, ਗੱਡੀ ਦਾ ਫਾਇਦਾ ਹੈ, ਕੋਈ? ਨਾਲੇ ਤਾ ਆਬ ਦੀ ਮੌਤ, ਨਾਲੇ ਜਿਹਦੇ ਨਾਲ ਵੱਜੀ ਹੋਓਗੀ। ਉਹਦੀ ਮੌਤ, ਉਹਦਾ ਤਾਂ ਕੋਈ ਕਸੂਰ- ਨ ਔ ਤੇ ਅੱਗੇ, ਟਰੈਫਿਕ ਲੱਗਾ।
ਹਾਂ ਸਹੀ ਗੱਲ ਹੈ। ਬਸ ਆਪ, ਬਹੁਤ ਹੀ ਗੰਦ, ਹੁੰਣ ਤਾਂ, ਕੂੜੇ ਵਾਲਿਆਂ ਨੇ ਵੀ, ਬੜਾ ਗੰਦ। ਫਲਾਇਆ ਹੋਇਆ। ਆ ਕੂੜਾ, ਚੱਕ- ਚੱਕ, ਕੇ ਜਗਾ- ਜਗਾ ਸੁੱਟੀ ਜਾਂਦੇ ਆ।
ਹਾਂ।
ਹਾਂ। ਕੋਈ ਜਗਾ ਨੀ, ਇਹਨਾਂ ਨੇ, ਇੱਕ ਰੱਖੀ ਹੋਈ। ਜਿਵੇਂ।
ਹਾਂ।
ਅ ਖਾਲੀ ਏਰੀਆ ਹੁੰਦਾ ਏ। ਘਰਾਂ ਦੇ ਕੋਲ, ਜਿਹੜੇ ਪਲਾਟ- ਪਲੂਟ, ਹੁੰਦੇ ਉਹਨਾਂ ਚ ਛੁਟ ਜਾਂਦੇ ਆ।
ਟੁੱਟ, ਜਾਂਦੇ ਨੇ ਹਾਂ।
ਹਾ, ਮਾੜਾ ਹੀ, ਹੈ ਕੰਮ।
ਹੁਣ ਜਿਹੜੇ, ਆਸ- ਪਾਸ, ਘਰ ਹੁੰਦੇ ਨੇਗੇ। ਉਹਨਾਂ ਨੂੰ ਵਿਚਾਰਿਆਂ ਨੂੰ, ਦਿੱਕਤ ਹੀ, ਹੈ। ਉਹ ਗੰਦਾ ਮੱਛਰ, ਰੋਟੀ ਤੇ ਬੈਠ ਗਿਆ। ਹਨਾ। ਜਾਂ, ਕਿਸੇ ਸਬਜ਼ੀ ਤੇ ਹੀ, ਬੈਠ ਗਿਆ। ਗੰਦੀਆਂ ਮੱਖੀਆਂ ਤੇ, ਕੀ ਉਹਦਾ ਕੋਈ ਨੁਕਸਾਨ ਹੀ, ਹੈ। ਕੀ, ਉਵੇਂ ਹੀ, ਖਾ ਲੈਂਦੇ ਕਈ ਵਾਰ। ਚਲੋ ਵੱਡੇ ਤਾਂ, ਧੋ ਕੇ ਖਾਂਦੇ ਨੇ ਹਨਾ।
ਹਾਂਜੀ- ਹਾਂਜੀ।
ਬੱਚੇ, ਉਹ ਵੀ, ਖਾਂ ਲੈਂਦੇ ਨੇ, ਉਹਨਾਂ ਨੂੰ ਪਤਾ ਨਾ, ਘਰ ਹੀ ਚੀਜ਼ ਪਈਏ। ਸਾਫ਼ ਹੀ ਹੋਊਗੀ। ਹੁਣ, ਉਹ ਤੇ ਗੰਦੀ ਮੱਕੀ ਬੈਠੀ ਆ। ਹਾਂ। ਆ ਜਾਂਦੀਆਂ ਨੇ, ਜਿੰਨਾ ਮਰਜ਼ੀ ਸ਼ੀਸ਼ੇ- ਬਾਰੀਆਂ, ਬੰਦ ਕਰਕੇ ਰੱਖ।
ਹਾਂਜੀ- ਹਾਂਜੀ, ਆ ਹੀ ਜਾਣਾ ਉਹਨਾਂ ਨੇ। ਜਿੱਦਾਂ ਮਰਜੀ ਫਰਨੈਲਾ- ਫਲੂਨਾ ਸਭ ਪੋਚੇ ਪੁ। ਚਲ, ਵਾਲੋ ਨਹੀਂ ਉਹ।
ਆ ਹੀ ਜਾਂਦੀਆਂ ਨੇ, ਹਾਂ। ਜਿੰਨਾ ਮਰਜ਼ੀ ਉਹਨਾਂ ਤੋਂ, ਰੋਕ ਕਰ ਲੋ, ਹਨਾ।
ਹਾਂਜੀ- ਹਾਂਜੀ।
ਤੇ ਇਹਦੇ ਨਾਲ, ਰੋਗ ਹੀ ਵੱਧਣੇ ਨੇ। ਹੁਣ, ਹੋਰ ਕੀ ਹੋਣਾ?
ਸੋਚਣਾ ਚਾਹੀਦਾ, ਥੋੜਾ ਜਿਹਾ।
ਹੂੰ-ਹੂੰ, ਉਹੀ ਤਾਂ ਗੱਲ ਆ। ਹੁਣ ਪ੍ਰਾਈਵੇਟ ਹਸਪਤਾਲਾਂ, ਵਿੱਚ ਜਾਈਦਾ ਥੋੜਾ ਬਹੁਤ। ਉੱਥੇ ਤਾਂ, ਚਲੋ ਸਫ਼ਾਈ ਹੁੰਦੀ ਹੈ। ਫਨਾਇਲ ਵਗੈਰਾ, ਦਾ ਪੋਚਾ ਵਗੈਰਾ ਲੱਗਿਆ ਹੁੰਦਾ, ਹਨਾ।
ਕੁਲ ਵੀ, ਨਹੀਂ ਹੁੰਦੀ ਸੀ।
ਹੁਣ, ਪ੍ਰ ਸਰਕਾਰੀ ਹਸਪਤਾਲਾਂ, ਵਿੱਚ ਇੱਕ ਤਾਂ ਵਿਚਾਰਾ। ਜਾਂਦਾ ਹੀ ਮਰੀਜ਼, ਉਹੋ ਜਿਹਾ ਹੈਗਾ। ਜਿਹਦਾ ਜਮਾ ਮਰਨ ਵਾਲਾ, ਹਾਲ ਹੋਵੇ। ਉੱਥੇ ਗੰਦਗੀ ਇੰਨੀ। ਜ਼ਿਆਦਾ ਹੁੰਦੀ ਮਰ ਤਾਂ, ਉਹ। ਗੰਦਗੀ ਤੇ ਮੁਸ਼ਕ ਨਾਲ ਹੀ, ਜਾਂਦਾ।
ਹਾਂਜੀ, ਹਾਂਜੀ- ਹਾਂਜੀ।
ਹਨਾ, ਫੇਰ ਆਪਾਂ, ਕਹਿ ਦਿੰਦੇ ਹਾਂ। ਵੀ ਇਹਦੀ ਇੰਨੀ ਲਿਖੀ ਸੀ। ਲਿਖੀ ਕਿਉਂ, ਲਿਖਿ ਤਾ ਆਪ। ਪਾਇਆ ਖੁੱਦ ਫੇਰ, ਜਦੋਂ ਕੂੜਾ ਕਰਕਟ ਆਪਾਂ। ਕੱ- ਇਕੱਠਾ ਕਰਕੇ, ਰੱਖ ਸਕਦੇ। ਮੰਨ ਲਓ ਜਿੱਥੇ, ਸਫਾਈ ਹੈ। ਉੱਥੇ। ਆਪਾਂ ਗੰਦ ਪਿੱਲ ਖਾ ਕੇ ਆਪਣੀ ਜਿਹੜੀ ਚੀਜ਼ ਹੈਗੀ ਹੈ ਖਾ ਕੇ ਉੱਥੇ ਗੰਦ ਕਿਉਂ ਮਾਰਦੇ ਹਨਾ ਜਦਕ ਕੂੜਾਦਾਨ ਬਣੇ ਹੁੰਦੇ ਹਰੇਕ ਥਾਈਂ ਕੂੜਾਦਾਨ ਰੱਖੇਦੇ
ਹਾਂ ਉੱਥੇ ਸੁੱਟੋ ਲੋਕੀ ਵੀ ਹਾਂ ਜਿੱਥੇ ਰਸਤਿਆਂ ਚ ਜਾਂਦੇ ਉੱਥੇ ਸੁੱਟਦੇ ਜਾਂਦੇ। ਉਹ ਚੀਜ਼ਾਂ ਹੀ, ਖ਼ਰਾਬ ਕਰਦੀਆਂ। ਉਹ ਇੱਕ, ਇੱਕ, ਇੱਕ, ਕਰਕੇ ਕਿੰਨਾ ਵੱਧ ਜਾਂਦਾ। ਕੂੜਾ, ਹਾਂ। ਜਿੱਥੇ, ਹਾਂ। ਜੇ ਇੱਕ ਜਾਣਾ ਹੀ। ਭਾਈ, ਇੱਕ ਹੀ ਸੁਧਰੇਗਾ, ਤੇ ਇਹਨੂੰ ਦੇਖਾ- ਦੇਖੀ।
ਹਾਂ। ਹੂੰ- ਹੂੰ। ਅੱਜ ਕੱਲ, ਲੋਕ ਬੱਸ ਸਟੈਂਡ, ਦੇ ਵਿੱਚ ਜਾਂਦੇ ਨੇ। ਉੱਥੇ, ਇੱਕ- ਦੂਜੇ ਨਾਲ ਸੀਟ ਪਿੱਛੇ, ਲੜ ਪੈਂਦੇ ਨੇ। ਪਰ ਉਹ ਜਿਹੜੀ, ਹੱਥ ਚੀਜ਼ ਹੁੰਦੀ ਉਹ, ਥੱਲੇ ਡਿੱਗਦੀ ਹੈ। ਤਾਂ ਡਿੱਗ ਜੇ, ਪਰ ਸੀਟ ਨਾ ਰੁਕ ਜੇ, ਹੁੰਦਾ ਨਾ ਇਹ ਚੀਜ਼।
ਬਸ, ਬਸ- ਬਸ, ਲੋਕਾਂ ਦਾ ਏਦਾਂ ਹੀ, ਅੱਜ ਕੱਲ। ਹਾਂਜੀ।
ਬਹੁਤ ਬੁਰਾ ਹਾਲ ਆ। ਲੋਕਾਂ ਦਾ, ਤਾਂ ਅੱਜ ਕੱਲ। ਪੋਲਿਊਸ਼ਨ ਨੇ ਤਾਂ, ਜਾਨ ਕੱਢ ਰੱਖੀ ਹੈਗੀ, ਆ। ਵਾਹਨਾਂ ਦੇ ਗੰਦੇ। ਧੂੰਏ ਨੇ ਅੱ
ਹਾਂ ਇਨੀਆਂ ਟਰੱਕ ਟਰੱਕ ਇੰਨੇ ਬੱਸਾਂ ਇਨਾ ਕੁਛ ਗੱਡੀਆਂ ਇੰਨੀਆਂ ਸਕੂਟਰ ਜਗ੍ਹਾ ਜਗ੍ਹਾ ਇੱਕ ਇੱਕ ਬੰਦੇ ਕੋਲ ਐਕਟਿਵ ਆ ਸਕੂਟਰ ਹਜ ਹਰ ਇੱਕ ਇੱਕ ਘਰ ਚ ਚਾਰ ਚਾਰ ਚੀਜ਼ਾਂ ਹਾਂਜੀ
ਹਣਵੇਂ ਸ਼ਹਿਰ ਵਾਲਿਆਂ ਨੇ ਤਾਂ ਚਲੋ ਸ਼ਹਿਰ ਚ ਰਹਿਣਾ ਹੀ ਰਹਿਣਾ ਹਨਾ ਕਿਉਂਕਿ ਉਹਨਾਂ ਦਾ ਤਾਂ ਹੁਣ ਏਰੀਆ ਹੀ ਉਹ ਬਣ ਜਾਂਦਾ ਹਨਾ ਜਿੱਥੇ ਰਹਿਣਾ ਬੰਦੇ ਨੇ ਉਹਨਾਂ ਪਿੰਡਾਂ ਵਾਲੇ ਪਿੰਡਾਂ ਦੇ ਵਿੱਚ ਰਹਿਣ ਦੀ ਬਜਾਏ ਸ਼ਹਿਰਾਂ ਵਿੱਚ ਗੇੜੇ ਜ਼ਿਆਦਾ ਲਾਉਂਦੇ ਨੇ ਕੋਈ ਮਾੜੀ ਮੋਟੀ ਚੀਜ਼ ਲੈਣ ਜਾਣੀ ਆ ਤੇ ਉਹਦੇ ਲਈ ਸ਼ਹਿਰ ਸਾਧਨ ਤੇ ਜਾਣਾ
ਹੋਰ
ਕੋਈ ਆਹ ਚੀਜ਼ ਹੈ ਨਹੀਂ ਇਹ ਪਿੰਡ ਦੇ ਵਿੱਚ ਵੀ ਹਰੇਕ ਸਹੂਲਤ ਹੁੰਦੀ ਹੈ ਹਮ ਚੱਕ ਚੱਕ ਜਾਂਦੇ ਨੇ ਹਾਂ ਤਾਂ ਹੁਣ ਐਕਟੀਿਵਾ ਵਗੈਰਾ ਚੱਲਣਗੀਆਂ ਨਾ ਇਹਨਾਂ ਦਾ ਇਸਤੇਮਾਲ ਕਰਦੇ ਬਹੁਤ ਘੱਟ ਨੇ ਜਿਹੜੀਆਂ ਗੰਦੀਆਂ ਡੀਜ਼ਲ ਤੇ ਚੱਲਣ ਵਾਲੀਆਂ ਜਿਹੜੇ ਸਾਧਨ ਹੈਗਾ ਉਹਨਾਂ ਦਾ ਇਸਤੇਮਾਲ ਕਰਦੇ ਆ ਵੀ ਤੁਸੀਂ ਦੂਜੀ ਚੀਜ਼ ਦਾ ਇਸਤੇਮਾਲ ਕਰੋ ਜਿਹੜੀ ਇਹਦਾ ਕੋਈ ਫਾਇਦਾ ਤਾਂ ਹੋਵੇ ਆਪਾਂ ਨੂੰ ਹਾਂ ਉਹੀ ਕਹਿ ਰਹੇ ਨਾ ਵੀ ਉਹਦਾ ਕੋਈ ਧੂੰਆਂ ਤਾਂ ਨਹੀਂ ਨਾ ਆਊਗਾ ਸਾਧਨ ਨੂੰ ਚਲਾਉਣਗੇ ਹੁਣ ਜਿਹਦਾ ਜਮਾਂ ਗੰਦਾ ਧੂੰਆਂ ਹੈਗਾ
ਹਾਂ ਕਈ ਤਾਂ ਆਟੋ ਦੇਖੋ ਕਦੀ ਇੱਥੋਂ ਨਿਕਲ ਨਾ ਇੰਨਾ ਗੰਦਾ ਕਾਲਾ ਧੂੰਆਂ ਛੱਡਦੇ ਹੈ ਇੰਨਾ ਉਹ ਤਾਂ ਬਹੁਤ ਤ ਗੰਦ ਦਾ ਘਰ ਹੈ ਜੀ ਉਹ ਤਾਂ
ਹਾਂ ਬਸ ਪੁੱਛੋ ਹੀ ਨਾ
ਰਖਦੇ ਹਾਂ ਉਹ ਕਾਲਾ ਧੂੰਆਂ ਉਹਦਾ ਪਿੱਛੋਂ ਨਿਕਲਦਾ ਜਾਂਦਾ ਇੰਨਾ ਹਾਂ ਟਰੈਕਟਰਾਂ ਦੇ ਵੀ ਹਾਂਜੀ
ਹਨਾ ਬੱਸਾਂ ਜਦੋਂ ਜ਼ਿਆਦਾ ਅਕਾਲ ਦੇ ਵਿੱਚ ਹੁੰਦੇ ਆ ਡਰਾਈਵਰ ਕਿੰਨੀ ਤੇਜ਼ ਚਲਾਉਂਦੇ ਆ ਕਿੰਨਾ ਗੰਦਾ ਧੂੰਆਂ ਛੱਡ ਕੇ ਜਾਂਦੀਆਂ ਨੇ ਉਹ ਹਨ ਨਾ ਤੇ ਉਹਦੇ ਨਾਲ ਹੁਣ ਕੋਈ ਇਨਸਾਨ ਪਿੱਛੇ ਖੜਾ ਉਹਦੇ ਕੁਛ
ਉਹਨੂੰ ਤਾਂ ਚੜ੍ਹਨਾ ਹੀ ਹੈ ਜੀ ਉਹ ਜਿੰਨਾ ਮਰਜ਼ੀ ਹਾਂ ਕਰ ਲਵੇ ਅੱਜ ਕੱਲ੍ਹ ਬੱਚੇ ਵਿਚਾਰੇ ਦੇਖ ਦੇਖੋ ਛੋਟੇ ਛੋਟੇ ਉਹਨਾਂ ਨੂੰ ਵੀ ਚੜ੍ਹਦੇ ਇੰਨੇ ਗੰਦੇ ਧੂੰਏ ਹਾਂ ਕਿੰਨਾ ਕੁ ਬੰਦਾ ਅੰਦਰ ਰੱਖਲਉਗਾ ਬੱਚਿਆਂ ਨੂੰ ਹਾਂ
ਮਾਂ ਪਿਓ ਜਦੋਂ ਕਿਤੇ ਜਾਂਦਾ ਬੱਚੇ ਨੂੰ ਤਾਂ ਨਾਲ ਲੈ ਕੇ
ਤੇ ਨਾਲ ਲੈ ਕੇ ਹੀ ਜਾਣਾ ਉਹਨੂੰ ਤਾਂ ਹਾਂਜੀ
ਬੱਚੇ ਨੂੰ ਵੀ ਪ੍ਰੋਬਲਮ ਆਉਂਦੀ ਹੈਗੀ ਤੇ ਜਿਹੜਾ ਵੱਡਾ ਫਿਰ ਉਹਨੂੰ ਵੀ ਤਾਉਂਦੀ ਹੈ
ਉਹਨੂੰ ਵੀ ਆਉਣੀ ਹੈ ਵਡਿਆਂ ਤਾਂ ਚਲੋ ਬਾਅਦ ਦੀ ਗੱਲ ਬੱਚੇ ਦੇਖੋ ਜਿਹੜੇ ਛੋਟੇ ਛੋਟੇ ਬਿਲਕੁਲ ਕੁਲੀ ਉਹਨਾ ਨੂੰ ਵੀ ਇੰਨੀ ਦਿੱਕਤਾਂ ਆਉਂਦੀਆਂ ਫਿਰ
ਹਾਂਜੀ
ਹਾਂਜੀ ਧੂੰਆਂ ਚੜ੍ਹੇਗਾ ਤਾਂ ਉਹ ਅੰਦਰ ਕੁਛ ਨਾ ਕੁਛ ਤਾਂ ਉਹ ਲੰਗਸ
ਹਾਂ ਹਾਂ ਬਸ ਫੇਫੜਿਆਂ ਦੇ ਰੋਗ ਆ ਜਿਹੜੇ ਸਭ ਤੋਂ ਜ਼ਿਆਦਾ ਇਸੇ ਕਰਕੇ ਵਧਣ ਲੱਗਿਆ ਪਹਿਲਾਂ ਹਾਂ ਪਹਿਲਾਂ ਕਦੇ ਕਿਸ ਫੇਫੜਿਆਂ ਦਾ ਰੋਗ ਹੋਇਆ ਸੀਗਾ
ਹਾਂ ਕਦੇ ਵੀ ਨੀ ਹਾਂ ਲੋਕਾਂ ਨੂੰ ਅੱਜ ਕੱਲ੍ਹ ਦੀ ਜਿਹੜੀ ਅੱਧੀਆਂ ਚੀਜ਼ਾਂ ਤਾਂ ਪਹਿਲੇ ਲੋਕ ਲੋਕ
ਪਤਾ ਹੀ ਨਹੀਂ ਸੀਗਾ ਉਹ ਚੱਲਿਆ ਨਾ ਸੀਗਾ ਗੀਤ ਕਿ ਵੀ ਹੁਣ ਪਤਾ ਲੱਗਿਆ ਦਿਲ ਖੱਬੇ ਪਾਸੇ ਹੁੰਦਾ ਲੋਕਾਂ ਨੂੰ ਪਤਾ ਨੀ ਸੀ ਦਿਲ ਕਿਹੜੇ ਪਾਸੇ ਹੁੰਦਾ ਕਿਉਂ ਰੋਗ ਵਧਿਆ ਹੋਵੇਂ ਕਿਸੇ ਡਾਕਟਰ ਕੋਲ ਗਏ ਹੁਣ ਤਾਂ ਡਾਕਟਰ ਨੇ ਦੱਸਿਆ ਹੋਵੇਂ ਪੀਰ ਇੱਧਰਲਾ ਫਸੀ ਹੁੰਦਾ ਹੈਾ
ਸਹੀ ਗੱਲ ਹਾਂਜੀ
ਹੈਗਾ ਇੱਧਰ ਇੱਧਰਲੇ ਵਸੇ ਬਹੁਤ ਲੋਕ ਨੇ ਜਿਹੜੇ ਸਮਝਦੇ ਨੇ ਸੱਜੇ ਪਾਸ ਦਿਲ ਹੁੰਦਾ ਹੈ ਆ ਆ ਜੋ ਠੀਕ ਹੈ ਜੀ
ਠੀਕ ਹੈ ਜੀ
ਸਤਿ ਸ਼੍ਰੀ ਅਕਾਲ ਜੀ